ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ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
ਠੀਕ ਏ
ਹਾਂਜੀ ਕਿੱਧਰੇ ਗਰਮੀ ਬਹੁਤ ਪੈ ਰਹੀ ਐ ਕਿਧਰੇ ਘੁੰਮਣ ਜਾਨਦਾ ਕਿਧਰੇ ਹੋਰ ਕਿੱਧਰੇ ਜਾਂਨਦਾ ਪਿਆਰ ਹੈਗਾ
ਨਹੀਂ, ਗਰਮੀ ਦੂਰ ਕਰਨ ਦਾ ਕੀ ਉਪਾਏ ਵੇ ਗਰਮੀ ਬਹੁਤ ਪੈ ਰੀ, ਅੱਛਾ ਜੀ ਹੂੰ
ਦੂਜੇ ਨੰਬਰ 'ਤੇ ਹੈਗਾ ਤੁਸੀਂ ਕੰਮ 'ਤੇ ਜਾ ਰਹੇ ਹੋ ਤੇ ਆਪਨੇ ਆਪ ਨੂੰ ਕਵਰ ਕਰਕੇ ਕੇ ਜਾਓ, ਆਪਨਾ ਮਤਲਬ ਕੀ ਜੇ ਤਾਂ ਤੁਸੀਂ ਸਰਦਾਰ ਹੋ ਤਾਂ ਸਿਰ ਤੇ ਪਗੜੀ ਬੰਨੀ ਏ ਪਟਕਾ ਜੇ ਤੁਸੀਂ ਉਹ ਹਿੰਦੂ ਓ ਤੇ ਆਪਣੇ ਸਿਰ ਦੇ ਉਤੇ ਕੋਈ ਤੌਲੀਆ ਗਮਛਾ ਕੁਛ ਤੁਸੀ ਲੈ ਕੇ ਜਾਓ ਅਪਣਾ ਗਲੂਕੋਜ਼ ਵਗੈਰਾ ਪੀਵੋ ਗਲੂਕੋਜ਼ ਕੋਜ਼ ਜ਼ਰੂਰ ਹੋਣਾ ਚਾਹੀਦਾ ਹਰ ਟਾਈਮ ਕੋਲ ਕਿਉਂਕਿ ਅੱਜ-ਕੱਲ ਗਰਮੀ
ਹਾਂ, ਗਰਮੀ ਦੂਰ ਕਰਨ ਦੇ ਕੀ ਉਪਾਏ ਨੇ
ਉਪਾਏ ਦਸਦੀ ਪਈ ਗੂਲੁਕੋਜ, ਗੂਲੁਕੋਜ਼ ਪੀਵੋ ਗੂੰਦ ਐ ਅੱਜ-ਕੱਲ ਇੱਕ ਗੂੰਦ ਆਂਦੀ ਉਹ ਖਾਓ ਦੁੱਧ ਇਚ ਪਾ ਕੇ ਜਾਂ ਕਿਸ ਤਰ੍ਹਾਂ ਵੀ
ਹਾਂਜੀ ਗਰਮੀਆਂ 'ਚ ਤੇ ਜ਼ਿਆਦਾ ਘੀਆ, ਕੱਚੀ-ਲੱਸੀ ਪੀਂਦੇ ਲੋਕੀ ਚੱਕ ਚਾਟੀ ਵਾਲੀ ਲੱਸੀ ਵੀ ਪੀਂਦੇ ਆ, ਦਹੀਂ ਵਾਲੀ ਲੱਸੀ ਪੀਂਦੇ ਆ, ਚਾਹ ਨਾ ਪੀਵੋ
ਹਾਂਜੀ-ਹਾਂਜੀ ਹੋਰ ਬੇਲ ਦਾ ਜੂਸ ਮਿਲਦਾ ਬੇਲ ਬੇਲ ਦਾ ਜੂਸ ਮਿਲਦਾ
ਦਾ ਜੂਸ ਪੀਵੋ ਬੇਲ ਦਾ ਮੁਰੱਬਾ ਵੀ ਮਿਲਦਾ ਜੂਸ ਮਿਲਦਾ ਐ ਗਾਜਰ ਦਾ ਮੁਰੱਬਾ ਖਾਓ ਗਾਜਰ ਦਾ ਮੁਰੱਬਾ ਠੰਡਾ ਹੁੰਦਾ ਏ
ਹਾੰਜੀ ਹਾਂਜੀ ਤੁਸੀਂ ਚੰਦਨ ਚੰਦਨ ਲਗਾ ਕੇ ਕਦੇ ਔ ਚੰਦਨ ਬਹੁਤ ਠੰਡਾ ਹੁੰਦਾ ਤੁਸੀਂ ਆਪਨੇ ਮੱਥੇ ਤੇ
ਹਾਂਜੀ, ਹਾਂਜੀ-ਹਾਂਜੀ। ਤੇ ਪਾਈਨ ਐਪਲ ਦਾ ਜੂਸ ਵੀ ਪੀ ਸਕਦੇ ਨੇ
ਪਤਾ ਨੀ ਮੈਨੂੰ ਪਾਈਨ-ਐਪਲ ਦਾ ਜੂਸ ਪੀਂਦੇ ਆ ਅਸੀਂ ਤਾਂ ਕਦੀ ਪੀਤਾ ਨੀ ਜੀ
ਮਤਲਬ ਕਿ ਐਵੇਂ ਤੁਹਾਨੂੰ ਕਹੀਏ ਅਸੀਂ ਪਾਈਨ-ਐਪਲ ਦਾ ਜੂਸ ਪੀਤਾ ਅਸੀਂ ਤਾਂ ਪਪੀਤੇ ਦਾ ਪੀ ਲਈ ਦਾ ਜਾਂ ਮੈਂਗੋ ਜੂਸ ਪੀ ਲਈ ਦਾ ਜਾਂ ਬਨਾਨਾ ਸ਼ੇਕ ਪੀ ਲਈਦਾ।
ਅੱਛਾ ਆਈਸ ਕੀ੍ਮ ਵ਼ਗੈਰਾ
ਆਈਸ ਕੀ੍ਮ ਤੇ ਦੇਖੋ ਮਤਲਬ ਕੀ ਇਹ ਤੇ ਇੱਕ ਇੱਕ ਨੁਕਸਾਨਦਾੲਕ ਵੀ ਕੈ ਸਕਦੇ ਏਨਾਂ ਨੂੰ ਤੇ ਸਿਰਫ ਇੱਕ ਠੰਡਕ ਪੋਹਚਾਂਦੇ ਨੇ, ਪਤਾ ਨੀ ਹੁਨ ਏਨਾਂ ਦੀ ਤਸੀਰ ਠੰਡੀ ਐ, ਨਈ ਐ, ਏ ਨੀ ਪਤਾ ਏ ਤੇ ਸਿਰਫ ਗਰਮੀ ਦੀ ਆਈਟਮ ਮੰਨੀ ਗਈ ਏ।
ਅੱਛਾ-ਅੱਛਾ ਜੀ। ਹੋਰ ਕੀ ਉਪਾਏ ਗਰਮੀ ਦੂਰ ਕਰਨ ਦੇ? ਹੈਲੋ
ਹੋਰ ਕਈ ਲੋਕ ਪਤਾ ਕੀ ਕਰਦੇ ਆ ਜਿਵੇਂ ੳਨਾਂ ਦੇ ਪੈਰਾਂ ਵਿੱਚ ਗਰਮੀ ਹੋ ਜਾਂਦੀ ਐ ਮਤਲਬ ਕਿ ਸਿਰ ਚ ਵੀ ਗਰਮੀ ਹੋ ਜਾਂਦੀ ਐ ਤੇ ਪੈਰਾਂ ਤੇ ਗਰਮੀ ਹੋ ਜਾਂਦੀ ਜੇੜੇ ਪੁਰਾਨੇ ਬਜੁਰਗ ਸੀ ਨਾ, ਪੁਰਾਨੇ ਲੋਕ ਸੀ
ਹਾਂਜੀ-ਹਾਂਜੀ।
ਹਾਂ ਕੱਦੂ ਖਾਂਦੇ ਨੀ, ਘੀਆ-ਕੱਦੂ ਖਾਂਨੇ ਆ
ਹਾਂਜੀ-ਹਾਂਜੀ।
ਹਾਂ ਹਰੇ ਰੰਗ ਦਾ ਜੇੜਾ ਹੁੰਦਾ ਏ। ੳਨੂੰ ਉਹ ਕੱਟ ਲੈਂਦੇ ਆ ਤੇ ੳਨੂੰ ਥੋੜੀ ਦੇਰ ਬਰਫ ਵਾਲੇ ਪਾਨੀ ਵਿੱਚ ਨਾ ਮਤਲਬ ਕਿ ੳਨੂੰ ਕੱਟੇ ਹੋਏ ਪੀਸ ਨੂੰ ਬਰਫ ਵਾਲੇ ਪਾਨੀ ਵਿਚ ਡਬੋ ਦੇਂਦੇ ਆ।
ਅੱਛਾ।
ਹਾਂਜੀ, ਫੇਰ ਡਬੋ ਕੇ ਨਾ ਮਤਲਬ ਕਿ ਪੈਰਾਂ ਦੀਆਂ ਤਲੀਆਂ ਦੇ ਅੰਦਰ ਚਸਨਾ ਐ। ਤੇ ਕੈਂਦੇ ਨੇ ਕਿ ੳਹ ਜੇੜੀ ਤਲੀਆਂ ਤੇ ਚਸਨ ਨਾਲ ਜੇੜੀ ਤਾਡੇ ਸਿਰ ਤੇ ਵੀ ਗਰਮੀ ਹੁੰਦੀ ਐ ਨਾ ੳਹ ਵੀ ਦੂਰ ਹੋ ਜਾਂਦੀ
ਅੱਛਾ।
ਹਾਂਜੀ, ਇੱਕ-ਦੋ ਵਾਰੀ ਤੇ ਮੈਂ ਵੀ ਕਰਕੇ ਵੇਖ
ਹੂੰ ਹੂੰ, ਹੋਰ ਕੀ ਕਰ
ਮਤਲਬ ਤੇ ਅੱਜ ਕੱਲ ਦੇ ਲੋਕੀ ਤੇ ਦੇਖੋ ਗਰਮੀ ਨੂੰ ਦੂਰ ਕਰਨ ਲਈ ਪੱਖੇ ਥੱਲੇ ਬੈਠ ਕੇ ਕੂਲਰ ਥੱਲੇ ਬੈ ਗਏ, ਜਿਨਾਂ ਦੀ ਜਾਦੀ ਹਸਤੀ ਏ ਤੇ ੳਹ ਏਸੀ ਥੱਲੇ ਬੈ ਜਾਂਦੇ ਆ। ਏਸੀ ਥੱਲੇ ਬੈਣ ਦੇ ਮਗਰੋਂ ਕੀ ਹੁੰਦਾ ਐ ਜੀ ਤੁਸੀ ਏਸੀ ਥੱਲੇ ਬੈਠੇ ਹੋਏ ੳ, ਆਰਾਮ ਨਾਲ ਬੈਠੇ ਹੋਏ ੳ ਏਨਾਂ ਦੀ ਮਿਡਲ ਕਲਾਸ ਆ ਗਈ
ਤੇ ਜੇੜੀ ਬਾਹਰ ਵਾਲੀ ੳਹ ਜਾਦੀ ਭੈੜੀ ਏ।
ੳਹ ਫੇਰ ਗਰ ਹਾਂਜੀ ੳਹ ਗਰਮੀ ਲੱਗਦੀ ਐ। ਤੋ ਏਦਾ ਉਪਾਏ, ਏਦਾ ਉਪਾਏ ਏ ਪਿਆਜ ਪਲਾਜ ਵਗੈਰਾ ਖਾਨਾ ਚਾਈਦਾ ਐ ਹੋਰ
ਕੈ ਰਈ ਆਂ ਕਿ ਹੁਨ ਜੇੜੇ ਪੁਰਾਨੇ ਲੋਕ ਸੀ ੳ ਮੰਜੀਆਂ ਬਾਹਰ ਡਾ ਲੈਂਦੇ ਸੀ।
ੳਹ ਮੰਜੀਆਂ ਬਾਹਰ ਡਾਂਦੇ ਸੀ, ਤਾਜੀ ਹਵਾ ਲੈਂਦੇ ਸੀ।
ਹਾਂਜੀ ਹਾਂਜੀ ਹੋਰ
ਜਿਹੜੇ ਆਏ ਸੀ ਏ ਸੀ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ
ਮ ਅ
ਇਹ ਤੇ ਬੱਚੇ ਵੀ ਸੀ ਬਸ ਹੋਰ ਬੁੱਢੇ ਜੋ ਵੀ ਜੋ ਆਉਂਦਾ ਹਾਂਜੀ ਜੀ ਬੜੀ ਗਰਮੀ ਹੈ ਦਰਵਾਜ਼ੇ ਬੰਦ ਕਰੋ ਪਹਿਲਾਂ ਏ ਸੀ ਔਨ ਕਰੋ ਫਿਰ ਦਰਵਾਜ਼ਾ ਖੋਲਣ ਨੀ ਦੇਣਾ ਇਹਨਾਂ ਨੇ ਕਿਸੇ ਨੂੰ
ਪਹਿਲਾਂ ਲੋਕੀ ਮਟਕੇ ਜ ਉਹਦਾ ਪਾਣੀ ਤੇ ਪੀ ਲੈਂਦੇ ਸੀ ਨਾ
ਮਟਕੇ ਦਾ ਪਾਣੀ ਤੇ ਕਈ ਲੋਕ ਹਜੇ ਵੀ ਪੀ ਨੇ ਕਿ ਪਹਿਲਾਂ ਤਾਂ ਮਟਕਾ ਸਿਰਫ ਇੱਕ ਸਾਨੂੰ ਬੋਲ ਮਿਲਦਾ ਸੀ ਗੋਲ ਮਟਕਾ ਹੁਣ ਤੁਸੀਂ ਮਾਰਕੀਟ ਵਿੱਚ ਜਾਓ ਮਟਕਾ ਕਈ ਤਰ੍ਹਾਂ ਦਾ ਹੈ ਕੂਲਰ ਵਾਂਗੂ ਹੀ ਬਣਿਆ ਹੋਇਆ ਮਿਲੇਗਾ। ਬਹੁਤ ਤਰ੍ਹਾਂ ਦੇ ਮਤਲਬ ਮਟਕੇ ਅਲੱਗ ਅਲੱਗ ਡਿਜ਼ਾਇਨ ਜਾਵੇਗੀ ਮਤਲਬ ਉਸ ਚੀਜ਼ ਨੂੰ ਇੱਕ ਉਹਨਾਂ ਨੇ ਚੋਪਿੰਸ ਘੱਟ ਦੇ ਦਿੱਤਾ ਹੈ ਕਿ ਤੁਹਾਨੂੰ ਘਰ ਵਿੱਚ ਰੱਖਿਆ ਜਿਹੜੀ ਚੀਜ਼ ਹੈ ਆਊਟ ਨਾ ਲੱਗੇ ਉਹਨੂੰ ਕੈਂਪਰ ਦਾ ਰੂਪ
ਪਹਿਲੇ ਅ ਤੇ ਮਟਕਾ ਲਿਆਂਦਾ ਸੀ ਗੋਲ ਵਾਲਾ ਗੋਲ ਵਾਲਾ
ਹਾਂਜੀ, ਹਾਂਜੀ, ਹਾਂਜੀ ਤੂੰ ਹੁਨ ਤਾਂ।
ਰੇਤ ਰੱਖ ਕੇ ਪਾਨੀ ਠੰਡਾ ਹੋ ਜਾਂਦਾ।
ਹਾਂਜੀ ਕਈ ਲੋਕ ਰੇਤ ਰੱਖਦੇ ਨੇ।
ਹਾਂਜੀ
ਹਾਂ ਤੇ ਕਈ ਲੋਕ ਰੇਤਾ ਰੱਖ ਦਿੰਦੇ ਨੇ। ਕਈ ਲੋਕ ਔਹ ਬੋਰੀ ਨਹੀਂ ਹੁੰਦੀ ਧਾਗੇ ਵਾਲੀ ਸੂਤੜੀ ਵਾਲੀ ਬੋਰੀ। ਉਹ ਮਤਲਬ ਕਿ ਲਪੇਟ ਦਿੰਦੇ ਆ ਕਿ ਪਾਨੀ ਜੈੱਦਾ ਠੰਡਾ ਰਹੇ।
ਏਦਾ ਨੁਕਸਾਨ ਵੀ ਕੋਈ ਨੀ।
ਹਾਂਜੀ, ਹਾਂਜੀ, ਹਾਂਜੀ ਏਹ ਮਤਲਬ ਕਿ ਏਦੇ ਅੰਦਰ ਜੇਹੜੇ ਨਾ ਸਾਨੂੰ ਕਈ ਤੱਤ ਮਿਲਦੇ ਨੇ।
ਹਾਂਜੀ ਹਾਂਜੀ
ਹੁਨ ਬਰਫ਼ ਵਾਲਾ ਜੇਹੜਾ। ਪਾਨੀ ਏ ਨਾ ਔਹ ਠੰਢਾ ਐ ਲੇਕਿਨ ਜਿਹੜੀ ਏਦੀ ਤਸੀਰ ਐ ਨਾ ਔਹ ਗਰਮ ਐ।
ਆ ਤੇ ਫੇਰ ਮਟਕੇ ਵਾਲਾ ਈ ਪਾਨੀ ਵਧੀਐ।
ਆ ਮਟਕੇ ਵਾਲਾ ਪਾਨੀ ਬੋਹਤ ਵਧੀਆ ਬਹੁਤ ਉਹ ਤਾਂ ਜੀ। ਕਈ ਬਿਮਾਰੀਆਂ ਦੂਰ ਕਰਦੀਆਂ ਐ ਹੁਨ ਤੁਸੀ ਇੱਕ ਮੰਨ ਲਓ ਥੱਕੇ ਟੁੱਟੇ ਆਏ ਔ। ਉਧਰੋਂ ਤੁਹਾਨੂੰ ਪਿਆਸ ਵੀ ਲੱਗੀ ਐ ਤੁਸੀਂ ਆਂਦੇ ਠੰਡਾ ਪਾਨੀ ਪੀਤਾ। ਉਸ ਤੋਂ ਥੋੜ੍ਹੀ ਦੇਰ ਬਾਅਦ ਤੁਹਾਡੀਆਂ ਟੰਗਾ ਦਰਦ ਬਾਵਾਂ ਦਰਦ ਸਰੀਰ ਦਰਦ ਮਤਲਬ ਜਕੜਿਆ ਜਾਂਦਾ ਸਰੀਰ ਇੱਕ ਦਮ ਠੰਡਾ ਪੀ ਲਓ
ਤੇ ਇਤਨੇ ਤੇ ਫੇਰ ਮਟਕੇ ਦਾ ਪਾਨੀ ਠੀਕ ਐ।
ਹਾਂਜੀ, ਹਾਂਜੀ ਮਟਕੇ ਦਾ ਪਾਨੀ ਪੀਵੋ ਮਟਕੇ ਦਾ ਪਾਨੀ ਬੋਹਤ। ਫਾਇਦੇਮੰਦ ਏ ਮਟਕੇ ਦਾ ਕਈ ਲੋਕ ਮਟਕੇ ਦਾ ਪਾਨੀ ਪੀਂਦੇ ਨੇ। ਉਠ ਕੇ ਕਈ ਲੋਕ ਤਾਂਬੇ ਦੇ ਗਿਲਾਸ ਵਿੱਚ ਪੀਂਦੇ ਨੇ ਕਿ ਤਾਂਬੇ ਦੇ ਗਿਲਾਸ ਵਿੱਚ ਪਾਨੀ ਪੀਨ ਨਾਲ
ਜੇ ਸਰੀਰ ਦੀਆਂ ਸਾਡੀਆਂ ਬਿਮਾਰੀਆਂ ਪੇਟ ਦੀ ਸਫਾਈ ਐ।
ਬੁਖਾਰ ਚੜਿਆ ਹੋਇਆ ਮੀਂਹ ਚ ਨਾਤੇ ਨਾ ਅੱਛਾ ਪਹਿਲੇ ਲੋਕ ਕਈ ਕਾਂਜੀ ਬਣਾਦੇ ਹੁੰਦੇ ਸਨ।
ਕਾਂਜੀ ਤਾਂ ਮੈਨੂੰ ਲੱਗਦਾ ਐ, ਕਾਂਜੀ ਜੇਹੜਾ ਐ। ਸਰਦੀਆਂ ਚ ਬੰਦਾ ਗਰਮੀਆਂ ਚ ਨੀ ਬਨਦਾ ਜੀ।
ਅੱਛਾ ਜੀ, ਤੇ ਔਹ ਗਰਮ ਔਹ ਦੱਸੀ ਅੱਛਾ- ਅੱਛਾ। ਅੱਛਾ-ਅੱਛਾ ਏਹ ਕੀ ਲਗਵਾ। ਤਸੀਰ ਠੰਡਾ ਨਾ ਤਾਂ ਈ ਤਾਂ ਪੁੱਛਿਆ ਨਾ ਗਰਮੀ ਕਰਕੇ ਹੋ ਸਕਦਾ ਐ।
ਜੀ ਹਾਂਜੀ- ਹਾਂਜੀ, ਹਾਂਜੀ ਸਰਧਾਈ ਬਨਾਦੇ ਕਈ ਲੋਕ। ਖਚਕਾਸ, ਬਦਾਮ ਗਿਰੀਆਂ ਇਨਾ ਨੂੰ ਭਿਗੋ ਕੇ ਏਨਾਂ ਨੂੰ ਰਗੜਨਾ। ਤੇ ਰਗੜਨਾ ਐ।
ਹੂੰ।
ਨਗੱੜ- ਨਗੱੜ ਨਾਗੱੜਦਾ ਕਰਕੇ ਜੀ।
ਹਾਂਜੀ।
ਔਥੇ ਦੁਧ ਮਂਗਨੂੰ ਨਿਕਲ ਆਂਦੈ, ਏਥੇ ਸੈ਼ੱਦ। ਪਾਨੀ ਕਈ ਲੋਕ ਪਾ ਲੈਂਦੇ ਕਈ ਦੁੱਧ ਪਾ ਲੈਂਦੇ ਆ। ਤੇ ਔਹ ਵੀ ਬੋਤ ਵਧੀਆ ਹੁੰਦਾ ਔਹ ਵੀ ਜੇੜੀ ਔ ਆ ਐ। ਪੀ ਕੇ ਸਾਡੇ ਦਿਮਾਗ ਨੂੰ ਠੰਡਾ ਕਰਦੀ ਐ।
ਅੱਛਾ ਜੀ ਅੱਛਾ- ਅੱਛਾ।
ਗੂੰਦ ਵੀ ਜੇਹੜੀ ਐ ਤੁਹਾਡੇ ਦਿਮਾਗ ਨੂੰ ਠੰਡਾ ਕਰਦੀ ਐ ਕਈ ਵਾਰੀ ਜਿਵੇ ਕਈਆਂ ਨੇ ਨਾ ਸੀਰ ਫੁੱਟ ਜਾਂਦੀ ਐ। ਅੱਜ ਕੱਲ ਗਰਮੀਆਂ ਚ ਜਿਵੇਂ ਕਈ ਬੱਚੇ ਅੱਜ ਕੱਲ ਤੁਹਾਨੂੰ ਪਤਾ ਕਈ ਗਰਮ ਚੀਜ਼ਾਂ ਵੀ ਖਾ ਜਾਂਦੇ ਆ ਨੋਨ ਵੈਜ ਖਾ ਜਾਂਦੇ ਆ। ਔਹ ਫੇਰ ਕਿਸੇ ਟਾਈਮ ਤੇ ਜਿਵੇਂ ਨਕਸੀਰ ਫੁੱਟ ਗਈ ਏ ਨਾ, ਤੇ ਪਹਿਲਾਂ ਤੇ ਔਹ ਕਹਿੰਦੇ ਆ ਕਿ ਗੰਨੇ ਦਾ ਰਸ।
ਮੈਂ ਉਸਕੇ ਘਰ ਗਈ। ਹਾਂਜੀ, ਤੇ ਅਪਣੇ ਅਮਰ ਨਾਲ ਨੀ ਕੀਤਾ। ਹਾਂ, ਗੰਨੇ ਰਸ ਠੰਡਾ ਹੁੰਦਾ ਏ ਨਾ।
ਹਾਂਜੀ - ਹਾਂਜੀ, ਓਸ ਤੋਂ ਬਾਦ ਐ ਜੇੜੀ ਗੋਂਦ ਪਿਘੋਂਦੇ ਆ। ਇਨੂੰ ਕਿਸੇ ਸ਼ਰਬਤ ਚ ਯਾ ਖੰਡ ਚ ਘੋਲ ਕੇ ਪੀਂਜੌ। ਤਾਂ ਵੀ ਠੀਕ ਹੁੰਦੀ ਏ।
ਅੱਛਾ ਜੀ- ਅੱਛਾ ਜੀ, ਫੇਰ ਤੇ ਵਧੀਆ ਹੈਗੇ ਨੇ ਆ। ਖਾਣ - ਪੀਣ ਵਾਸਤੇ ਗਰਮੀ ਚ ਇੱਕ ਕੁਲਫ਼ੀ ਵਗੈਰਾ ਗਰਮ ਐ, ਐਨਾ ਤਸੀਦ।
ਕੀ ਵੇਖੋ ਮੈਂ ਤਾਨੂੰ ਕੈਂਦੀ ਤੇ ਪਈ ਆ, ਪਾਕਿਸਤਾਨ
ਮੈਂ ਤੇ ਵੈਸੇ ਕਿਹਾ ਤੁਹਾਡੀ ਛੱਡ ਆਣਗੇ, ਮੇਰਾ ਭਰਾ ਏ,
ਇਸ ਤੋਂ ਇਲਾਵਾ ਪਤਾ ਨੀ ਓ ਠੰਡੀ ਏ ਜਾਂ ਨਈ ਓਸ ਬਾਰੇ ਜਾਣ
ਹਾਂਜੀ, ਦਈ ਦੀ ਲੱਸੀ ਬੈਟਰ ਐ।
ਹਾਂਜੀ - ਹਾਂਜੀ, ਦਈ ਦੀ ਲੱਸੀ ਤੇ ਸਵੇਰੇ ਮੈ ਚਾ ਪੀਂਦੇ ਸੀ। ਚਾ ਪੀਣੀ ਛੋੜ ਦੋ। ਅਪਣਾ ਰੋਟੀ ਦੇ ਨਾਲ ਤੁਸੀਂ ਲੱਸੀ ਪੀ ਕੇ ਜਾਓ।
ਹੂੰ। ਓਨਾਂ ਗਰਮੀ ਵੀ ਦੂਰ ਹੋਏਗੀ ਤੇ ਗਰਮੀ ਤੋਂ ਰਾਹਤ ਵੀ ਕਾਫ਼ੀ ਮਿਲੇਗੀ।
ਹੂੰ।
ਹੂੰ ਹੋਰ, ਹੋਰ ਕੀ ਹੋ ਸਕਦਾ ਐ?
ਪਤਾ ਏ, ਕੇ ਅਸੀਂ ਲੋਗ ਜਦੋਂ ਛੋਟੇ ਹੁੰਦੇ ਸੀ ਅਸੀ ਕੀ ਹੁੰਦੇ ਜਾਂਦੇ ਸੀ। ਤੇ ਸਾਡੀ ਓ ਟੀਚਰ ਲੋਕ ਪੰਡਿਤ ਵੈਸੇ ਤੇ ਓ ਪੰਡਿਤ ਵੀ ਕਿਉਂਕਿ, ਸੋਚਦੇ ਸੀ ਸ਼ੈਦ ਓ ਪੰਡਿਤ ਨੇ ਤੇ ਤਦ ਕਰਕੇ ਮੱਥੇ ਦੇ ਉੱਤੇ ਅਪਣੇ ਚੰਦਨ ਲਗਾ ਕੇ ਰੱਖਦੇ ਨੇ। ਹਾਂ ਫਿਰ ਇੱਕ ਦਿਨ ਅਸੀ ਪੁੱਛਿਆ ਆਪ ਚੰਦਨ ਬਈ ਮ ਮਤਲਬ ਐਸੇ ਲੋਕੀ ਤੋ ਟਿੱਕਾ ਈ ਲਗਾਂਦੇ ਨੇ। ਤੇ ਤੁਸੀਂ ਚੰਦਨ ਨਾਲ ਪੂਰਾ ਮੱਥਾ ਭਰਿਆ ਹੋਇਐ ਕੀ ਮੈਮ ਏਦਾ ਕੀ ਰਾਜ ਏ। ਕਿਉਕਿ ਓ ਮੈਡਮ ਨੇ ਮੈਨੂੰ ਦੱਸਿਆ ਕੀ ਐ ਜੇੜਾ ਚੰਦਨ ਹੁੰਦਾ ਏ ਠੰਡਾ ਹੁੰਦਾ ਏ। ਗਰਮੀਆਂ 'ਚ ਜਿਵੇਂ ਤੁਆਡਾ ਸਿਰ ਦਰਦ ਵਗੈਰਾ ਹੋ
ਤਦ ਈ ਬ ਆ ਕਿ ਬੱਚਿਆਂ ਨੂੰ ਚੰਦਨ ਦਾ ਟਿੱਕਾ ਹੀ ਲਗਾਣਾ ਚਾਈਦਾ ਚੰਦਨ ਦਾ ਟਿੱਕਾ ਸ਼ਾਂਤੀ ਦਾ ਤੇ ਠੰਡਾਈ ਦਾ ਠੰਡਕ ਦਾ ਪਰਤੀਕ ਏ।
ਅਗੇ ਕੀ ਲਗਾਣਾ ਚਾਈਦਾ ਠੀਕ ਏ। ਹਾਂ ਹੋਰ
ਹੋਰ ਤੁਸੀ ਦੱਸੋ ਅੱਜ ਕੱਲ ਕੀ ਕਰਦੇ ਪਏ।
ਐ ਸਤ-ਅੱਠ ਜਨੇ ਇੱਕ ਹਿੱਸਾ ਦੇਨਗੇ ਸਾਨੂੰ